ਸਸ਼ੀ ਕਾਲ ਜੀ ਠੀਕ ਓ ਤੁਸੀਂ?
ਹਾਂਜੀ ਤੁਸੀਂ ਠੀਕ ਓ? ਹਾਂਜੀ ਸਬ ਵਦੀਆ ਹੋਰ ਕੀ ਕਰ ਰਏ ਸੀ?
ਬਸ ਬੈਠੇ ਸੀ ਮੈਂ ਨਾ ਥੋਨੂੰ ਇੱਕ ਗੱਲ ਦੱਸਨੀ ਸੀ ਨਾ ਮੈਂ ਦਿਆਨੇ ਗਈ ਸੀ।
ਹਾਂ ਅੱਛਾ ਜੀ।
ਓਥੋਂ ਨਾ ਮੈਂ ਸ਼ੋਪਿੰਗ ਕਰਨ ਗਈ ਸੀ ਸਾਡੇ ਨਾ ਵਿਆ ਆ ਰਈ ਆ।
ਅੱਛਾ ਜੀ।
ਪਰ ਅਸੀਂ ਮੋਲ ਚ ਚਲੇ ਗਏ ਅਸੀਂ ਓਥੋਂ ਕੱਪੜੇ ਲਿੱਤੇ। ਦੇਖੋ ਚ ਤਾਂ ਇੰਨੇ ਵਦੀਆ ਲੱਗ ਰਏ ਸੀ ਨਾਲੇ ਮੈਂਗੇ ਬੋਤ ਸੀ।
ਅੱਛਾ ਜੀ।
ਫੇਰ ਨਾ ਜਦੋਂ ਮੈਂ ਘਰੇ ਲੈ ਕੇ ਆਈ ਘਰੇ ਆ ਕੇ ਦੇਖਿਆ ਤਾਂ ਪੋਚਾ ਨਿਕਲੇ। ਓ ਜਮਾ ਈ ਬੋਦਲਾ ਸੀ ਹਾਂਜੀ। ਓਤੋਂ ਜਿੰਨੇ ਮੀਂਹ ਚੋਂ ਲੈ ਕੇ ਆਇਆ ਸੀ ਕੱਪੜੇ ਵੀ
ਅੱਛਾ ਜੀ।
ਪੈਸੇ ਵੀ ਲਾ ਕੇ ਆਏ ਦੋ ਤਿੰਨ ਹਜ਼ਾਰ ਰੁਪੈਆ। ਸਾਰੇ ਪੈਸੇ ਪਾਨੀ ਚ ਡੁੱਬ ਗਏ।
ਅੱਛਾ।
ਹਾਂਜੀ।
ਹਾਂ।
ਫੇਰ ਨਾ ਮੈਂ ਸੁਨਿਆਰੇ ਦੀ ਦੁਕਾਨ ਤੇ ਚਲੀ ਗੀ।
ਅੱਛਾ ਜੀ।
ਓਥੇ ਜਾ ਕੇ ਨਾ ਮੈਂ ਪੁੱਛੇਆ ਸੋਨੇ ਦਾ ਮੈਂ
ਹਾਂਜੀ। ਹਾਂਜੀ।
ਫੇਰ ਮੈਂ ਕਿਆ ਘਰਦੇ ਬੋਲਨ ਗੇ ਮੈਂ ਕਿਆ ਮੇਰੇ ਚਾਂਦੀ ਦੀ ਆ ਬਨਾ ਦੇ ਵਾਲੀਆਂ।
ਅੱਛਾ।
ਹਾਂਜੀ ਓ ਤਾਂ ਮੈਂ ਬਾਲ ਕੇ। ਬਣਵਾ ਲਏ ਈ, ਤੁਸੀਂ ਨੀ ਕਰਦੇ ਤਿਆਰੀ ਵਿਆ ਦੀ।
ਹਾਂਜੀ ਬਸ ਲੱਗੇ ਪੇ ਆਂ, ਬਸ ਸ਼ੋਪਿੰਗ ਵੱਲ ਜਾਣਾ ਅਜੇ ਮੇਰੇ ਕੋਲ ਟੈਮ ਨੀ ਮਿਲ ਰਿਆ। ਤੇ ਹੁਣ ਸ਼ੋਪਿੰਗ ਕਰਨ ਵਸਤੇ ਦੇਖਦੇ ਆਂ, ਕਿੱਥੋਂ ਸ਼ੋਪਿੰਗ ਕਰਕੇ ਆਨੇ ਆ ਬਸ ਇੱਕ ਇੱਕ-ਦੋ ਲੈਂਗੇ ਈ ਲੈਲਾ ਗੇ। ਤੇ ਦੋ-ਤਿੰਨ ਸੂਟ ਲੈ ਲਾਂਗੇ ਅਸੀਂ, ਹਾਂ। ਤੇ ਕੁੱਝ ਮੈਂ ਤੇ ਰੈਂਟ ਤੇ ਲਵਾਂਗੀ, ਆਪਣੇ ਨੀ ਲਵਾਂਗੀ ਮੈਂ ਤੇ। ਸਾਡੇ ਅ ਰੈਂਟ ਤੇ ਬੋਤ ਅੱਛੇ ਚੀਜ਼ਾਂ ਮਿਲ ਜਾਂਦੀਆ ਨੇ। ਤੇ ਓਈ ਲੈ ਆਵਾਂਗੇ ਰੈਂਟ ਤੋਂ ਅਸ
ਅੱਛਾ ਜੀ।
ਹਾਂਜੀ ਨਾਲੇ ਤੇ ਪੈਸੇ ਬਚਦੇ ਨੇ ਨਾਲੇ ਹਾਂਜੀ। ਨਾਲੇ ਰੈਂਟ ਤੋਂ ਅਸੀਂ ਸਾਡੇ ਪੈਸੇ, ਪੈਸੇ ਵੀ ਬਚਣਗੇ ਸਾਡੇ।
ਹਾਂਜੀ ਹਾਂ।
ਚੀਜ਼ ਵੀ ਵਾਪਸ ਹੋ ਜਾਂਦੀ ਐ ਨਾਲ ਮੁੜ।
ਅੱਛਾ ਜੀ।
ਹੂੰ।
ਤੁਸੀਂ ਤਾਂ ਫੇਰ ਆਪਣੇ ਬੱਚੇ ਦੇ ਵੀ ਲੈਣੇ ਹੋਣਗੇ ਨਾ?
ਹਾਂਜੀ ਬੱਚੇ ਦੇ ਵੀ ਲਵਾਂਗੀ ਹੁਣ।
ਖੁਦ ਤੋ ਵੈਸੇ ਓਨੂੂ ਖਰੀਦਣੇ ਓ ਪੈਣਗੇ।
ਹਾਂ ਬਸ ਓਦੋਂ ਈ ਖਰੀਦਾਂਗੇ ਜੀ ਹੁਣ।
ਹਾਂਜੀ ਹਾਂ ਬੱਚਿਆਂ ਨੂੰ ਤਾਂ ਗਰਮੀ ਵੀ ਬੋ ਜਲਦੀ ਓ ਲੱਗਦੀ ਆ। ਬੱਚਿਆਂ ਦੇ ਕੱਪੜੇ ਤਾਂ ਪਤਲੇ ਹੋਣੇ ਚਾਈਦੇ ਨੇ ਉੱਤੋਂ ਜੀ।
ਹਾਂਜੀ ਬਸ ਇੱਕ ਦੋ ਸੂਟ ਲਵਾਂਗੀ ਓਦੇ ਵਧੀਆ ਵਲੇ।
ਹਾਂਜੀ ਹਾਂ, ਹਾਂਜੀ ਹਾਂ।
ਓਈ।
ਤੁਸੀਂ ਫੇਰ ਕਦੋਂ ਜਾਓਗੇ ਵਿਆ ਉਤੇ।
ਵਿਆ ਤੇ ਬਸ ਇੱਕ ਅੱਧੇ ਦਿਨ
ਅੱਛਾ ਜੀ।
ਸ਼ੋਪਿਗ ਕਰਨ, ਕੁਛ ਮੇਰੇ ਹਸਬੈਂਡ ਨੂੰ ਅਜੇ ਸੈਲਰੀ ਮਿਲ ਜਾਏ। ਪੈਸੇ ਆ ਜਾਣ ਸਾਡੇ ਕੋ ਥੋੜੇ ਤੇ ਫੇਰ ਸ਼ੋਪਿੰਗ ਕਰਨ ਫੇਰ ਨਿਕਲਾ ਹਾਂਜੀ ਤੁਸੀਂ ਕੀ ਪਾਓ ਗੇ ਲੈਂਗਾ ਪਾਓਗੇ, ਕਿ ਗਾਊਨ ਵਗੈਰਾ ਲਓਗੇ ਕੁਛ?
ਗਾਊਨ ਲਵਾਂਗੇ ਅਸੀ ਤਾਂ।
ਅੱਛਾ-ਅੱਛਾ, ਆਪਣਾ ਲਓਗੇ ਕੇ ਰੈਂਟ ਤੇ ਲ‌ਓਗੇ ਜੀ?
ਰੈਂਟ ਤੇ ਲਵਾਂਗੇ ਜੀ।
ਅੱਛਾ। ਆਪਣਾ ਨੀ ਖਰੀਦੋਗੇ।
ਨਾ ਜੀ ਨਾ।
ਅੱਛਾ ਜੀ। ਹੋਰ ਸੁਣਾਓ ਤੁਸੀਂ? ਮੇਕਅਪ ਦਾ ਸਮਾਨ
ਮੈਂਨੂੰ ਏਂਜ ਲਗਦਾ ਮੈ ਸੋਡੀ ਸਨੈਪ ਵੇਖੀ ਸੀ, ਬੋ ਵਧੀਆ ਲੱਗ ਰੀ ਸੀ। ਕੋਲ ਕੋਫੀ
ਕੋਲਡ ਕੋਫੀ ਜੀ ਪੈਲੇ ਤੇ ਮੈਂ ਨਾ ਕੋਫੀ ਨੂੰ ਬੀਟ ਕਰਕੇ, ਆਪਣੇ ਘਰ ਚੋਵੀ ਘੰਟੇ ਰੱਖਣੀ ਆਂ।
ਅੱਛਾ ਜੀ।
ਓਨੂੰ ਚੀਨੀ ਪੰਜ-ਛੇ ਚਮਚ ਚੀਨੀ ਪਾ ਕੇ, ਦੋ ਚਮਚ ਕੋਫੀ ਪਾ ਕੇ ਮਾੜਾ ਜੇਆ ਪਾਣੀ ਪਾ ਕੇ, ਓਨੂੰ ਚੰਗੀ ਤਰ੍ਹਾਂ ਬੀਟ ਕਰਕੇ ਰੱਖਦੀ ਆ, ਓ ਫਲੱਫੀ-ਫਲੱਫੀ ਹੋ ਜਾਂਦੀ ਐ ਕੋਫੀ।
ਅੱਛਾ।
ਹਾਂਜੀ। ਫੇਰ ਜਦੋਂ ਬਣਾਣੀ ਹੁੰਦੀ ਐ, ਤੇ ਦੁੱਧ ਠੰਡਾ-ਠੰਡਾ ਦੁੱਧ ਲੈਣੀ ਆ ਓਨੂੰ ਮਿਕਸੀ ਚ ਚਮਚ ਇੱਕ ਕੌਫੀ ਦਾ ਪਾ ਦਿੰਨੀ ਆ ਦੋ ਤਿੰਨ ਟੁਕੜੀਆਂ ਇੱਕ ਏਨੀਆ ਬਰਫ਼ ਦੀਆਂ ਪਾ ਦਿੰਦੀ ਆ।
ਅੱਛਾ ਜੀ।
ਤੇ ਫੇਰ ਸਾਡੀ ਕੋਫੀ, ਕੀ ਕੇਂਦੇ ਨੇ ਮਿਕਸੀ ਚ ਬ੍ਰੈਂਡ ਕਰਕੇ
ਅੱਛਾ ਜੀ- ਅੱਛਾ ਜੀ।
ਹੂੰ- ਹੁ। ਹੋਰ ਸੁਣਾਓ ਤੁਸੀ? ਹੋਰ ਕੀ ਕਰ ਰਏ ਸੀ ਤੁਸੀਂ? ਕੌਫੀ
ਪੀਜਾ ਬੋਤ ਸਵਾਦ ਬਨਾਨੇ ਓ।
ਅੱਛਾ ਜੀ। ਪੀਜ਼ਾ ਤੇ ਕੀ ਕੇਂਦੇ ਨੇ ਅ ਭੈਣ ਜੀ ਬਾਰੋਂ ਦੀ ਬਣੀ ਬਣਾਈ ਸਲਾਈਡ ਮਿਲ ਜਾਂਦੀ ਐ, ਬੱਚੇ ਨੂੰ ਬਣਾ ਕੇ ਦੇਣਾ ਹੁੰਦਾ ਤੇ ਮਿਓਨਿਸ ਅ ਵੁਰਜੀਲਾ ਚੀਜ਼ ਅਸੀਂ ਘਰ ਰੱਖੇਆ ਹੋਏਆ। ਠੀਕ ਹੈ ਬਰੇ ਇੱਕ ਪਿਆਜ, ਟਮਾਟਰ, ਸ਼ਿਮਲਾ ਮਿਰਚ, ਕੇਤਕੀ, ਕੀ ਕਹਿ ਦਿੰਦੇ ਨੇ ਹ ਸਵੀਟਕੋਨ, ਮਸ਼ਰੂਮ ਇਹਨਾਂ ਨੂੰ ਬਰੀਕ, ਬਰੀਕ ਕੱਟ ਲੈਂਦੇ ਆਂ।
ਅੱਛਾ ਜੀ।
ਬਰੀਕ -ਬਰੀਕ ਕੱਟ ਕੇ ਉਹ ਉਸ ਤੋਂ ਬਾਅਦ ਮੁਜ਼ਰੇਲਾ ਚੀਜ਼ ਨੂੰ ਜਾਂ ਕਰੱਸ਼ ਵਾਲਾ ਲੈ ਆਉਦੇ ਹਾਂ ਜਾਂ ਘਰ ਪੂਰਾ ਲਿਆਨੇ ਆ ਕਿ ਉਹਨੂੰ ਘਰ ਲਿਆ ਕੇ ਕਰਸ਼ ਕਰ ਲੈਂਦੇ ਆ।
ਅੱਛਾ ਜੀ।
ਉਸ ਤੋਂ ਬਾਅਦ ਅਸੀਂ ਉਸ ਨੀਚੇ ਪੀਜ਼ਾ ਬੇਸ ਤੇ ਸੋਸ ਲਾਦੇ ਹਾਂ ਤੋਂ ਮੈਂਉਨਿਸ ਥੋੜ੍ਹੀ ਜੀ ਲਾ ਦਿੰਦੇ ਹਾਂ ਥੋੜੀ ਕੀ ਕਹਿੰਦੇ ਨੇ ਤੰਦੂਰੀ ਸੋਸ ਲਾ ਦਿੰਦੇ ਆ।
ਅੱਛਾ ਜੀ।
ਸੋਸਾ ਲਾ ਕੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਸਬਜ਼ੀਆਂ ਕੱਟੀਆਂ ਹੁੰਦੀਆਂ ਨੇ
ਅੱਛਾ, ਅੱਛਾ। ਅੱਛਾ ਜੀ।
ਉਸ ਤੋਂ ਬਾਅਦ ਕੀ ਕਹਿੰਦੇ ਨੇ ਉੱਪਰ ਮੁਰਜੀਲਾ ਚ
ਅੱਛਾ ਜੀ।
ਆਪਣੇ ਹਿਸਾਬ ਨਾਲ ਜਿ, ਅਗਰ ਤੁਸੀਂ ਜਿਆਦਾ ਖਾਣਾ ਹੈ ਚੀਜ਼ ਤੇ ਤੁਸੀਂ ਜਿਆਦਾ ਪਾ ਲਓ ਅਗਰ ਤੁਸੀਂ ਘੱਟ ਖਾਣਾ ਤੁਸੀਂ ਘੱਟ ਪਾ ਲਓ
ਅੱਛਾ ਠੀਕ ਹੈ।
ਹਾਂਜੀ, ਫੇਰ ਉਸ ਤੋਂ ਬਾਅਦ ਅਸੀਂ ਵੀ ਕੀ ਕਹਿ ਉਸ ਤੋਂ ਬਾਅਦ ਉਹ ਰੋਗੈਨੋ ਪਾ ਦਿੰਦੇ ਆ ਥੋੜਾ ਜਿਹਾ ਤੇ ਚਿਲੀ ਫਲੇਕ ਪਾ ਦਿੰਦੇ ਆ
ਅੱਛਾ ਜੀ ਮੈਕਰੋਚੀ ਬਣਾਉਂਦੇ ਹੁੰਦੇ ਹੋ ਤੁਸੀਂ ਮੈ
ਹਾਂ ਮਾਈਕ੍ਰੋ, ਹਾਂਜੀ। ਹਾਂਜੀ -ਹਾਂਜੀ ਫਿਰ ਪੰਜ ਮਿੰਟ ਜਾਂ ਦਸ ਮਿੰਟ ਦਾ ਟਾਈਮਿੰਗ ਲਾ ਕੇ ਅਸੀਂ ਮੈ ੳਵੇਂ ਕਰਦੇ ਨੇ ਹਾਂਜੀ। ਪੀਜਾ ਬੋਤ ਵਧੀਆ ਭੈਨਜੀ ਘਰ ਬਨ ਜਾਂਦਾ।
ਹਾਂਜੀ ਹਾਂ ਬਾਜਾਰ ਦਾ ਨਾਲੇ ਵਧੀਆ ਵੀ ਨੀ ਹੁੰਦਾ।
ਹਾਂ, ੳਈ ਤੇ ਏ, ਔਰ ਨਾਲੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਐਂ ਘਰ।
ਹਾਂਜੀ ਹਾਂ। ਹੋਰ ਤੁਸੀ ਕੀ ਕਰ ਰਂਏ ੳ?
ਬਸ ਹੁਣ ਕੰਮ ਕਾਰ ਈ ਲੱਗੇ ਹੋਏ ਆਂ, ਘਰ ਦੇ ਕੰਮ ਕਾਰ। ਡਸਟਿੰਗ ਵਗੈਰਾ ਕਰਨੀ ਐ, ਤੇ ਅਜੇ ਆਂਟੀ ਆਈ ਨੀ ੳਹ ਸਫਾਈਆਂ ੳਹ ਕਰੇਗੀ। ਬਾਕੀ ਡਸਤਿੰਗ ਵਗੈਰਾ ਕਰਨੀ ਐ, ਬੇਟਾ ਟਿਊਸ਼ਨ ਗਿਆ ਹੋਏਆ ੳਹ ਹੁਣ ਦੋ ਘੰਟੇ ਨੂੰ ਟਿਊਸ਼ਨੋ ਪਢ਼ ਕੇ ਆਏਗਾ ਤੇ ਫੇਰ ੳਦੇ ਵਾਸਤੇ ਕੁਛ ਬਨਾ ਕੇ ਰੱਖਾਂਗੀ। ਆ ਕੇ ੳਨੂੰ ਵੀ ਭੁੱਖ ਲੱਗੇਗੀ ਤੇ ੳਰੇ ਵਾਸਤੇ ਬਸ ੳਹ ਚੀਲਾ ਵਗੈਰਾ ਖਾਂਦਾ, ਚੀਲਾ ਬਨਾ ਕੇ ਰੱਖਾਂਗੀ‌। ਸੁ ੳ ਚੀਲਾ ਸੀ। ਮੈਂ ਤੇ ਸੂਜੀ ਦਾ ਬਨਾਨੀ ਆ।
ਉਹ ਕਿਵੇਂ ਬਨਾਦੇ ਨੇ ਸੂਜੀ ਦਾ। ਮੈਂ ਤਾਡੇ ਤੋ ਸੁਨ ਰੀ ਆ ਪੈਲੀ ਵਾਰ ਸੂਜੀ ਦਾ।
ਹਾਂਜੀ। ਬਸ ਕੀ ਕੈਂਦੇ ਨੇ ਐ ਏ, ਸੂਜੀ ਦੋ-ਤਿੰਨ ਚਮਚ ਸੂਜੀ ਲੈ ਲੋ। ਤੇ ਇੱਕ ਦੋ ਇੱਕ ਚਮਚ ਦਹੀ ਦੀ ਲੈ ਲੋ ਤੇ ਕੀ ਕੈਂਦੇ ਨੇ, ਦਹੀਂ ਨੂੰ ਨਾ ਥੋੜਾ ਪਤਲਾ ਕਰਲੋ ਪਾਨੀ ਪਾ ਪਾਨੀ ਨਾਲ ਪਾ ਕੇ ਮਾੜਾ ਜਾ ਪਤਲਾ ਕਰ ਲੋ।
ਅੱਛਾ ਜੀ।
ਸੂਜੀ ਉਹਦੇ ਚ ਪਾ ਕੇ ਪਤਲੀ ਦੇ ਹਿਸਾਬ ਨਾਲ ਰੱਖਨੀ ਐ ਤੁਸੀ, ਜਿਵੇਂ ਬੋਤ ਜਾਦਾ ਪਤਲੀ ਵੀ ਨਈ ਹੋਨੀ ਚਾਈਦੀ। ਕੇ ੳਹ ਬਨੇ ਈ ਨਾ।
ਅੱਛਾ।
ੳਸ ਤੋ ਬਾਦ ਤੁਸੀ ਸਬਜੀਆਂ ਕਟ ਲੋ। ਪਿਆਜ, ਟਮਾਟਰ ਬਰੀਕ-ਬਰੀਕ ਕੈਪਸਿਕਮ ਤੇ ਹੋਰ ਜੋ ਤੁਸੀ ਵੈਜੀਟੇਬਲਸ ਪਾਨੀਐਂ।
ਅੱਛਾ ਜੀ।
ਤੇ ਵੈਜੀਟੇਬਲ ਪਾ ਲੋ ਚੰਗ ਠੀਕ ਐ, ਹੁਣ ੳ ਤੁਆਡੀ ਨਾ ਜੀ। ਤੇ ਉਸ ਤੋਂ ਬਾਦ ਤੁਸੀ, ਕੀ ਕੈਂਦੇ ਨੇ ਅ ੳਨਾਂ ਨੂੰ ਚੰਗੀ ਤਰਾਂ ਸੋਟੇ ਕਰ ਲਿਓ ੳ ੳਦੇ ਸੂਜੀ ਚ ਪਾ ਦੇਓ। ਸਬਜੀਆਂ ਨੂੰ ਵਿੱਚ ਨਮਕ, ਕਾਲੀ ਮਿਰਚ ਪਾ ਦੇਓ।
ਅੱਛਾ ਜੀ।
ਨਮਕ, ਕਾਲੀ ਮਿਰਚ ਪਾ ਕੇ ਸ ਤੋਂ ਬਾਦ ਫਰਾਈ ਪੈਨ ਚ ਥੋੜਾ ਤੇਲ ਪਾ ਕੇ ਨਾ
ਅੱਛਾ ਜੀ।
ਫਰਾਈ ਪੈਨ ਚ ਤੇਲ ਪਾ ਲੋ ਥੋੜਾ ਜਾ, ਤੇਲ ਤਾਡਾ ਸ ਸ ਸੜ ਲਾ ਮਤਲਬ ਚੰਗੀ ਤਰਾਂ ਹੋਜੇਗਾ, ਉਸ ਤੋਂ ਬਾਦ ੳਹ ਸਾਰਾ ਬੈਟਰ ੳਦੇ ਤੇ ਫੈਲਾ ਦੇਓ, ੳਨੂੰ ਪਤਲਾ-ਪਤਲਾ ਕਰ ਦੇਓ ਜਿਵੇਂ ਰੋਟੀ ਨੂੰ ਅਪ ਆਪਾਂ ਪਤਲਾ-ਪਤਲਾ ਕਰਦੇ ਆ ਨਾ, ਉਵੇਂ ਫੇਰ ਇੱਕ ਪਾਸੋਂ ਸਿੱਕ ਜੇਗਾ। ਤੇ ਦੂਜੇ ਪਾਸੇ ਏ ਪਲਟਾ ਦੇਓ ਹਾਂਜੀ ਈ ਕਿੱਲਾ ਤਾਡਾ ਬਣ ਕੇ ਏ ਤਿਆਰ ਐ ਚਿੱਲਾ ਆ ਤਾਡਾ ਬਣ ਕੇ ਤਿਆਰ ਏ ਫਿਰ
ਅੱਛਾ ਆ ਜੀ ਈ
ਹਾਂਜੀ ਈ ਆਈ ਆਏ
ਸੋਡੇ ਏ ਮੀਂਹ ਪੈ ਰਈ ਐ
ਨਾ ਜੀ ਈ ਬਹੁ ਗਰਮੀ ਪੈ ਰਹੀ ਐ
ਅੱਛਾ ਆ ਜੀ ਈ ਤੁਹਾਡੇ ਤੇ ਬਹੁਤ ਜ਼ਿਆਦਾ ਆ ਗਰਮੀ ਹੋਣੀ ਆ
ਹਾਂਜੀ ਈ ਬੋਤ ਜ਼ਿਆਦਾ ਆ ਪੂਰੀ ਗਰਮੀ ਪੂਰੀ ਪੈ ਰਹੀ ਹੈ ਮੀਂਹ ਦਾ ਤੇ ਨਾਮੋ ਨਿਸ਼ਾਨ ਹੀ ਨੀ ਐ ਹਾਂਜੀ
ਹੋਰ ਤੁਸੀਂ ਕੀ ਕਰ ਰਹੇ ਓ
ਬਸ ਚਾਦਰ ਝਾੜ ਰਹੀ ਸੀ ਕਮਰਾ ਸਾਫ ਸਫ਼ਾਈ ਕਰ ਰਹੀ ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਕਿ ਕਰ ਰਹੇ ਸੀ
ਆ ਛਾ ਜੀ
ਹੋਰ ਤੁਸੀਂ ਕੀ ਕਰ ਰਹੇ ਸੀ ਜੀ
ਠੀਕ ਆ ਜੀ ਚੰਗਾ ਜੀ ਮੇਰੇ ਨਾ ਬਾਹਰ ਦਰਵਾਜ਼ਾ ਖਟ ਖੱਟਕਾ ਵਾ ਆ ਰੀਆ ਸਤਿ ਸ਼੍ਰੀ ਅਕਾਲ ਜੀ
ਅਰੇ ਜੀ ਅੱਛਾ ਜੀ ਠੀਕ ਹੈ ਜੀ